ਓ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
ਸਤਿ ਸ਼੍ਰੀ ਅਕਾਲ ਕੀ ਹਾਲ ਨੇ
ਠੀਕ ਹੈ ਦੀਦੀ ਹੋਰ ਤੁਸੀਂ ਸੁਣਾਓ ਠੀਕ ਠਾਕ
ਹਾਂਜੀ ਹਾਂ ਵਧੀਆ
ਹੋਰ ਸੁਣਾਓ ਚ ਵਧੀਆ ਘਰ
ਹਾਂ ਸਭ ਠੀਕ ਨੇ ਤੁਸੀਂ ਦੱਸੋ
ਛ ਬਸ ਮੈਂ ਕਿਹਾ ਪੁੱਛਾਂ ਦੀ ਸੀ ਕਿੱਧਰ ਅੱਜ ਕੱਲ੍ਹ ਕੀ ਕਰ ਰਹੇ ਨੇ ਗਰਮੀ ਬੜੀ ਕੀਤੀ ਹੋਈ ਹੈ
ਗਰਮੀ ਤਾਂ ਬਹੁਤ ਜ਼ਿਆਦਾ ਹੋ ਗਈ ਸੀ ਗਰਮੀ ਇੱਥੇ ਹੀ ਬੜੀ ਹੋਈ ਦੀ ਏ
ਹਾਂ ਗਰਮੀ ਬਹੁਤ ਹੋਈਦੀ ਹੈ ਅੱਜ ਕੱਲ੍ਹ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋਏ
ਹਾਂ ਅੱ ਤੇਰੇਗੀ ਹਫ਼ਤਾ ਹੀ ਗਰਮੀ ਹੋਰ ਸੁਣ ਨੇ ਆਆ ਉਸ ਤੋਂ ਬਾਅਦ ਥੋੜੀ ਰਾਹਤ ਮਿਲੇਗੀ ਤੇ
ਹਾਂ ਕਹਿ ਰਹੇ ਨੇ ਕਹਿੰਦੇ ਤਿੰਨ ਜੂਨ ਤੱਕ ਹੀ ਹੈਗੀ ਉਸ ਉਸ ਤੋਂ ਬਾਅਦ ਥੋੜ੍ਹਾ ਹਲਕਾ ਹੋ ਜਾਏਗਾ
ਹੂੰ ਹੂੰ
ਤਾਂ ਹੋਰਗੇ
ਸਹੀ ਗੱਲ ਹੈ ਬਾਹਰ ਜਿਹੜੇ ਨਿਕਲਣਾ ਤਾਂ ਬੜਾ ਹੀ ਮੁਸ਼ਕਿਲ ਹੋਇਆ
ਹਾਂ ਮੈਂ ਸਮਝ ਲੋ ਸਵੇਰੇ ਦਸ ਦਸ ਵਜੇ ਗਿਆਰਾਂ ਵਜੇ ਤੋਂ ਬਾਅਦ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਦਸ ਸਾਢਾ ਦਸ ਗਿਆਰਾਂ ਵੇ ਉਸ ਤੋਂ ਪਹਿਲੇ ਥੋੜਾ ਠੰਡਕ ਰਹਿੰਦੀ ਫੇਰ ਚਾਰ ਪੰਜ ਵਜੇ ਤੱਕ ਅੰਦਰ ਹੀ ਰਹੋ ਬਸ ਗਰਮੀ ਉਦੋਂ ਤੱਕ ਛੇ ਵਜੇ ਤੋਂ ਬਾਅਦ ਫਿਰ ਗਰਮੀ ਥੋੜੀ ਲੀ ਹੋਰ ਸੁਣਾਓ ਰੋਟੀ, ਰੋ ਲਿਫਾਦੇ
ਹਾਂਜੀ, ਹਾਂਜੀ ਬਸ ਨੇ ਖਾਧੀ ਰੋਟੀ ਤੇ ਫ੍ਰੀ ਹੋਏ ਸੀ। ਤੁਹਾਡਾ ਕੋਲ ਆਇਆ ਮੈਂ, ਕਿਹਾ ਪੁੱਛਾਂ ਕੀ ਕਹਿ ਰਹੇ ਮਰ ਜੇ ਹੋਰ
ਕੀ ਖਾਧਾ ਫਿਰ ਹਾਂ, ਵਧੀਆ, ਵਧੀਆ ਸਭ ਵਧੀਆ ਬੱਚੇ ਗਏਦੇ ਨੇ ਬੱਚੇ ਨਾਨੀ ਘਰ।
ਅੱਛਾ! ਅੱਛਾ! ਛੁੱਟੀਆਂ ਪੈ ਗਈਆਂ ਨਾ, ਬੱਚੇ ਵੱਡੇ ਹੋ ਗਏ। ਤੁਹਾਡੇ ਅਜੇ ਵੀ ਜਾਂਦੇ ਨੇ ਨਾਨੀ ਘਰ।
ਬੱਚੇ ਵੱਡੇ ਹੋ ਗਏ ਨੇ, ਅਸੀਂ ਖੁਦ ਨਾਨੀ ਕਰ ਜਾਂਦੇ ਸੀ ਜਦੋਂ ਵੱਡੇ ਸੀ। ਤਾਂ ਵੀ ਜਾਂਦੇ ਸੀ। ਅਜ ਵਿਆਹ, ਤੋਂ ਬਾਅਦ ਵੀ ਨਾਨੀ ਦੇ ਘਰ ਚ। ਹਦੇ
ਹਾਂਜੀ, ਹਾਂਜੀ, ਨਾਨੀ ਦੇ ਘਰ ਦਾ ਨਾ ਕੁਛ ਅਹ ਇੱਕ ਚਾਅ ਹੀ ਅਲੱਗ ਜਿਹਾ ਆਉਂਦਾ ਹੈ, ਨਾ ਵੀ ਅਸੀਂ ਨਾਨੀ ਕੋਲ ਚੱਲੇ ਹਾਂ।
ਬ ਮਾਮਾ ਘਰ, ਮਾਮੇ ਘਰ ਚੱਲਦੇ ਆ, ਨਾਨੀ ਘਰ ਚੱਲੀਏ ਨਾਨੀ ਦਾ ਚਾਹ ਹੀ ਵੱਖਰਾ ਹੈਗਾ ਮੈਂ ਹਿਸਾਬ ਦਾਦੀ ਦਾ ਕੋਈ ਚਾਅ ਨੀ ਹੁੰਦਾ ਵੇ ਦਸ, ਪੰਦਰਾਂ ਦਿਨ ਦਾਦੀ ਦਾ ਚਾਹ ਭੁੱਲ ਜਾਂਦਾ ਬੰਦਿਆਂ ਨੂੰ। ਉਹ ਨਾਨੀ ਦਾ ਚਾਹ ਆ ਜਾਂਦਾ ਵੀ ਇੱਕ ਗਰਮੀਆਂ ਛੱਟੀਆਂ ਨਾਨੀ ਜਾ ਜਾਓ ਭਾਵੇਂ ਉੱਥੇ ਦਾਦੀ ਦੇ ਖਾਣ ਤੋਂ ਘੱਟ ਮਿਲੇ ਖਾਣ ਨੂੰ
ਹਾਂਜੀ, ਹਾਂਜੀ ਕਹਿੰਦੇ ਨਾ ਭਾਵੇਂ ਸਾਨ ਸ਼ਿਮਲਾ ਭਾਂਵੇ ਮਨਸੂਰੀ ਲੈ ਦੋ ਪਰ ਠੰਢ ਤੇ ਸਾਨੂੰ ਪੇਕੇ ਜਾ ਪਰੜ
ਸਹੀ ਗੱਲ ਹੈ, ਭਾਵੇਂ ਆਪਣੇ ਘਰ ਅਹ ਕੂਲਰ ਹੋਵੇ। ਤੇ ਉੱਥੇ ਕਰ ਨਾ ਕੁਛ ਵੀ ਨਾ ਹੋਵੇ ਉਹੀ ਕਹਿਣ ਦਾ ਮਤਲਬ ਹੈਗਾ ਵੀ ਬੰਦਾ ਉੱਥੇ ਠੰਡਕ ਜ਼ਿਆਦਾ ਪੈਂਦੀ ਪੱਖੇ ਦੀ ਠੰਡਕ ਜ਼ਿਆਦਾ ਕੂਲਰ ਦੀ ਨੀ ਲੱਗਦੀ ਫਿਰ ਠੰਡ
ਲ
ਚਲੋ ਇਹ ਵੀ ਜ਼ਰੂਰੀ ਹੈਗਾ, ਰਿਸ਼ਤਾ ਹੀ ਨਹੀਂ ਨਾਲੇ ਜ਼ਰੂ ਜ਼ਰੂਰੀ ਹੈਗਾ ਐ ਵੀ। ਇਹ ਵੀ ਜਾਣਾ ਚਾਹੀਦਾ, ਹੋਰ ਕੀ ਹੋਰ। ਜ਼ਰੂਰੀ ਹੈਗਾ ਉਹਨਾਂ ਨੂੰ ਵੀ ਪਤਾ ਲੱਗੇ ਹਾਂਜੀ ਆਉਂਦੇ ਨੇ ਸਿਸਟਰ ਆਈ ਦੀ ਭਤੀਜਾ ਭਾਣਜੀ ਆਈ ਦੀ ਹਾਂ ਆਈ ਦੀ ਆ ਭਾਣਜੀ ਸਾਡੀ ਵੀ। ਹਾਂ ਬਾਕੀ ਤੰਗ ਨੀ ਕਰਦੀ ਹਾਂ ਤੰਗ ਨਹੀਂ ਕਰਦੀ ਵੀਨਾਂ। ਕੁਝ ਖਾਣ ਨੂੰ ਵੀ ਖਾਂਦੇ ਵੀ ਹੈ, ਕਹਿੰਦੇ ਆ ਕੀ ਖਾਣਾ ਹੈ। ਚੁੱਪ ਹੋ ਜਾਂਦੀ ਹੈ, ਬੱਚਾ ਕੀ ਹੁੰਦੀ ਵੀ ਮੈਂ ਕਿਹਾ ਕੁਛ ਖਾਣਾ ਤੇ ਦੱਸ ਉਹਨੂੰ ਫੇਰ ਉਹਨੂੰ ਕੁਲਫ਼ੀ ਗੱਲ ਲਿਆ ਕੁਛ, ਹੋਰ ਮੈ ਕਿਹਾ ਹੁਣ ਸ਼ਾਮੀ ਕਿਆ ਗੋਲ ਗੱਪੇ ਖਾਣ ਚੱਲ ਕਹਿੰਦੀ ਇੱਥੋਂ ਦੇ ਸਵਾਦ ਨੀ ਹੈ। ਫਿਰ ਮੈਂ ਕਿਹਾ ਜਿੱਥੇ ਸਵਾ ਦੇ ਉੱਥੇ ਖਵਾ ਦਿੰਦਾ ਫਿਰ ਉਹਨੂੰ ਕਹਿੰਦੀ ਉਹ ਖਾਣੇ ਨੇ ਕੀ ਕਹਿੰਦੇ ਮੋਮੋਜ, ਮਹਾ ਚੱਲ ਮੋਮੋਜ ਆਜ ਰਾਤੀ ਸ਼ਾਮੀ ਚੱਲਾਂਗੇ ਮੋਮੋਜ ਖਵਾ ਦਾਂਗਾ। ਇਹ ਦੋ ਚਾਰ ਦਿਨ ਹੋ ਜੇ ਜਾਣੇ ਹੀ ਕਦੀ ਮੈਂ ਘਰ ਜਾਣਾ ਹੈਗਾ ਤੇ ਕੋਈ ਪੇਪਰ ਪੂਪਰ ਦੇਣਾ ਹੈਗਾ। ਟੀਚਿੰਗ ਲਾਈਨ ਦਾ, ਹਾਂ। ਕਹਿੰਦੀ ਪੇਪਰ ਦੇਣਾ ਟੀਚਿੰਗ ਲਾਈਨ ਦਾ, ਅਤੇ ਫਿਰ ਉਹ ਆਪਣਾ ਹਾਂ ਫਿਰ ਟੀਚਿੰਗ ਲਾਈਨ ਵਿੱਚ ਉਹਜਏ ਅਗਰ ਪੇਪਰ। ਕਲੀਅਰ ਹੋ ਗਏ ਦੋ ਪੇਪਰ ਹੈਗੇ ਨੇ। ਕਰਦੀ ਪਈ ਨਾ ਟੀਚਿੰਗ ਲਾਈਨ ਦਾ ਹੀ ਕਰਦੀ ਪਈ ਹੂੰ, ਫਾਰਮ ਭਰਨੇ ਹੋਣਗੇ ਕੋਈ ਭੈਣ ਕਹਿੰਦੀ ਸੀ ਉਹ ਕਹਿੰਦੀ ਸੀ ਆਏਗੀ ਨੇ ਤੇ ਮੈਂ ਕਿਹਾ, ਚੱਲ ਆ ਕੇ ਫੇਲੇ, ਫਾਰਮ ਭਰਨੇ ਹੈਗੇ ਨੇ ਇੰਨ ਹੋਰ ਸੁਣਾਓ ਤੁਸੀਂ।
ਬਸ ਵਧੀਆ ਬਸ ਬੈਠੇ ਰਹੇ ਸੀ, ਉਹਨੇ ਰੋਟੀ ਖਾਧੀ ਹੈ, ਬਸ ਰਸੋਈ ਚ ਜਾਣ ਤੇ ਮਨ ਹੀ ਨੀ ਕਰਦਾ ਰਸੋਈ ਚ ਇੰਨੀ ਗਰਮੀ ਹੋ ਜਾਂਦੀ ਹੈ ਤੇ, ਹਾਂ ਸਾਰਾ ਦਿਨ ਚੱਲਦਾ ਰਹੇ ਹੋਰ ਬੈਠੇ ਰਹੋ ਬਸ ਠੰਡੀ ਹਵਾ ਖਾਂਦੇ ਰਹੋ।
ਪੰਜ ਛੇ ਛੇ ਵਜੇ ਤੋਂ ਬਾਅਦ ਥੋੜ੍ਹੀ ਰਾਹਤ ਮਿਲਦੀ ਹੈ ਉਹ ਵੀ ਗਰਮ ਹਵਾ ਹੁੰਦੀ ਹੈ ਇੰਨੀ ਨੀ ਹੁੰਦੀ ਪਰ ਹੁੰਦੀ ਹੈ।
ਨਹੀਂ ਜੀ ਨਹੀਂ ਦਿੱਲੀ ਚ ਤੇ ਉਹ ਵੀ ਨੀ ਮਿਲਦੀ ਰਾਹਤ, ਦਿੱਲੀ ਚ ਤੇ ਬੁਰਾਈ ਹਾਲ
ਨੌ ਵਜੇ ਤੱਕ ਵੀ ਗਰਮ ਹਵਾ ਆਉਂਦੀ ਲੇਕਿਨ ਕਹਿਣ ਦਾ ਮਤਲਬ ਜੋ ਧੁੱਪ ਚਲੇ ਜਾਂਦੀ ਹੈ ਨਾ। ਉਸ ਤੋਂ ਬਾਅਦ ਇਹ ਹੁੰਦਾ ਹੈ ਵੀ ਗਰਮ ਹਵਾ ਤੇ ਲੱਗਦੀ ਹੈ ਪਰ ਉਹ ਨੀ ਹੁੰਦਾ ਜਿਵੇਂ ਗਰਮੀ ਬਹੁਤ ਜ਼ਿਆਦਾ ਉਹ ਗਰਮ ਹਵਾ ਹੁੰਦੀ ਜ਼ਰੂਰ
ਹਮ, ਹਾਂਜੀ -ਹਾਂਜੀ, ਹ
ਤਾਂ ਫਿਰ ਕੀ ਖਵਿਆ ਅੱਜ ਹਮ,
ਅੱਜ, ਅਸੀਂ ਬਣਾਈ ਸੀ।
ਆਲੂ, ਭਿੰਡੀ ਨਵੀਂ ਸਬਜ਼ੀ ਆਲੂ- ਭਿੰਡੀ, ਆਲੂ- ਪਿਆਜ ਉੱਤੇ ਹੁੰਦੇ ਆਲੂ ਦੇ ਵਿੱਚ ਪਿਆ ਉਹ ਭਿੰਡੀ ਦੇ ਵਿੱਚ ਪਿਆਜ਼ ਪਾ ਕੇ ਬਣਾਈਦੇ ਸੀਂ ਤੇ ਤੁਸੀਂ ਆਲੂ, ਭਿੰਡੀ ਬਣਾ ਦਿਤੇ।
ਨਹੀਂ, ਨਹੀਂ ਜੇ ਵੀ ਸਿੰਧੀਆਂ ਦੀ ਸਬਜ਼ੀ ਹੈ ਜ ਆਲੂ- ਭਿੰਡੀ।
ਅੱਛਾ, ਸਿੰਧੀਆਂ ਦੀ ਸਬਜ਼ੀ ਹੈ। ਤੁਸੀਂ ਹਰ ਚੀਜ਼ ਮੈਂ ਹਿਸਾਬ ਲਾਇਆ ਕੜੀ ਵੀ ਸਿੰਧੀਆਂ ਦੀ ਖਵਾਉਂਦੇ ਹੋ। ਕਿਆ ਬਾਤ ਹੈ, ਅੱਛਾ ਆਲੂ- ਆਲੂ- ਆਲੂ ਔਰ ਆਪਣਾ ਕੀ ਕਹਿੰਦੇ ਨੇ ਤੁਸੀਂ ਭਿੰਡੀ ਦੋਵੇਂ ਫਰਾਈ ਕਰਕੇ ਬਣਾ।
ਹਾਂਜੀ -ਹਾਂਜੀ, ਦੋਨਾਂ ਨੂੰ ਫਰਾਈ ਨੀ ਕੀਤਾ ਖਾਲੀ ਸੋਤੇ ਹੀ ਕੀਤਾ ਮੈਂ ਖਾਲੀ, ਜਿੰਨੇ ਤੇਲ ਚ ਪਾਣੀ ਬਸ ਪਾ ਕੇ ਥੋੜਾ ਜਹਾ ਪਹਿਲੇ ਉਹਨੂੰ ਹਾਂ ਫੇਿਰ ਉਸ ਤੋਂ ਬਾਅਦ ਸੁੱਕੇ ਮਸਾਲੇ ਪਾ ਤੇ ਲਸਨ ਪਾ ਤ ਟਮਾਟਰ, ਪਿਆਜ
ਤੁਹਾਨੂੰ, ਉਹ ਕਹਿ ਤੇ ਰਿਹਾ ਤੁਹਾਡੇ ਵਾਸਤੇ ਤਾਂ ਬਿਲਕੁਲ ਹੀ ਆਸਾਨ ਤੁਸੀਂ ਤੇ ਐਂ ਦੱਸ ਮੈਂ ਜਿਹਣੀੀ ਤੁਸੀਂ ਗੱਲਾਂ ਦੱਸੀਆਂ ਹੀ ਵਧਿਆ ਤੇ ਮੇਰੀ ਉੱਤਰੋਂ ਹੀ ਨਿਕਲੀਆਂ ਨੇ ਕਿਉਂਕਿ ਕਰਨ ਵਾਲੇ ਦਾ ਕਰਨ ਵਾਲੇ ਦਾ ਨਹੀਂ ਪਤਾ ਲੱਗਦਾ। ਉਹਨੂੰ ਤਾਂ ਪਤਾ ਹੁੰਦਾ। ਉਹ ਮੈਂ ਕਹਿੰਦਾ -ਕਹਿੰਦਾ ਤੇ ਪਿਆ ਔਖਾ ਕੰਮ ਉਹਨਾਂ ਵਾਸਤੇ ਨ ਹੁੰਦਾ। ਜਿਹੜੇ ਮਤਲਬ ਕਰਦੇ ਹੁੰਦੇ ਨੇ ਜਿਨਾਂ ਵਿਚਾਰਿਆਂ ਨੇ ਕਰਨਾ ਹੀ ਕੁੱਝ ਨੀ ਉਹਨਾਂ ਵਾਸਤੇ ਸਭ
ਸਾਡੇ ਕੀ ਬੱਚੇ ਨਾ ਭਿੰਡੀ ਘੱਟ ਖਾਂਦੇ ਨੇ ਜਿਹੜੇ ਉਹ ਫੇਿਰ ਆਲੂ ਖਾ ਲੈਂਦੇ ਨੇ। ਜਿਨੂੰ ਆਲੂ ਪਸੰਦ ਥਾਂ ਦੇ ਪਿੰਡ ਪਸੰਦ ਹੋ ਡਿੰਡੀ ਖਾ ਲੈਂਦਾ। ਹ ਬਸ ਬੱਚਿਆਂ ਵ ਵੀ ਹੋ ਜਾਂਦਾ।
ਨਹੀਂ, ਨਹੀਂ ਚਲੋ ਠੀਕ ਹੈ ਸਾਡੇ ਤੇ ਪਿੰਡੀ ਜਿਹੜੀ ਆ ਉਹ ਆਪਣਾ ਪਿਆਜ, ਭਿੰਡੀ ਬਣਾਉਂਦੇ ਪਿਆਜ ਮੋਟੇ- ਮੋਟੇ ਕੱਟ ਕੇ ਤੇ ਭਿੰਡੀ ਚਾਹੇ ਭਰਵਾਂ ਭਿੰਡੀ। ਬਨਨਾ ਲੋ ਹੋ। ਮਸਾਲਾ ਪਾ ਕੇ ਨਮਕ -ਮਿਰਚ ਤੇ ਜਾਂ ਫਿਰ ਕੱਟ ਕੇ ਬਣਾਉਣੀ ਹੈ ਤੇ ਉਹ ਜ ਬਣਾ ਲੋ। ਭਾਂ ਖਾਣਾ ਹੀ ਹੈ ਬਾਕੀ ਹੈ ਤੇ ਸਵਾਦ ਹੀ ਜਿਹੜੀ ਚੀਜ਼ ਸਵਾਦ ਹੋਵੇ। ਨਾ ਫਿਰ ਇੱਕ ਰੋਟੀ ਜਿਆਦਾ ਖਾਈ ਜਾਂਦੀ ਨਾ ਆਹ ਵੀ ਗੱਲ ਹੈ, ਉਹ ਸੰਧੀ ਅਹ ਸਿੰਧੀ ਕੜੀ ਜਿਹੜੀ ਸੀ ਉਹ ਮੇਰੇ ਹਿਸਾਬ ਨਾਲ ਇੱਕ ਫੁਲਕਾ ਫਾਲਤੂ ਗਾਣ ਵਾਲੀ ਖਾਧੀ ਸੀ ਜਦੋਂ ਸਿੰਧੀ ਕੜੀ ਖਾਧੀ ਸੀ ਨਾ ਅਸੀਂ ਤੁਹਾਡੇ ਹੱਥ ਦੀ ਕਿਆ ਬਾਤ ਉਹਦੇ ਤੇ ਫ਼ਿਰ ਬੰਦਾ ਕਹਿੰਦਾ ਫੁਲਕਾ ਵੱਧ ਈ ਖਾਲੋ ਥੋੜੀ- ਥੋੜ੍ਹੀ ਲਾ ਲਾ ਕੇ ਖਾਓ। ਕੋ ਸਬਜ਼ੀ ਸਵਾਦ ਹੋਵੇ, ਫਿਰ ਉਹ ਟਰਾਈ-ਟਰਾਈ ਕਰੇ ਹੁਣ ਅਜੇ ਤਾਂ ਨ ਕੀਤੀ।
ਕਰਨੀ ਸੀ ਕਹਿਣਾ ਸੀ ਭਾਬੀ ਨੂੰ
ਸਾਰੀ ਸਬਜ਼ੀਆਂ ਲਿਆ ਗਏ ਨਾ ਮੈਂ ਬੜਾ ਹੈਰਾਨ ਆ ਕਿ ਉਹਦੇ ਵਿੱਚ ਵੇਖੋ ਭਿੰਡੀ ਵੀ ਐ ਉਹਦੇ ਵਿੱਚ ਤੁਸੀਂ ਹਰ ਸਬਜ਼ੀ ਪਾਈ ਦੀ ਮੈਂ ਇਸ ਚੀਜ਼ ਬੜੀ ਮੈਨੂੰ ਪ੍ਰੈਸ ਲੱਗੀ ਮੈਂ ਕਿਹਾ ਹਰ ਸ਼ਬਜੀ ਮੇੇਰੇ ਸੁਆਦ ਵੀ ਕੜ੍ਹੀ ਵੀ ਵਧੀ ਵਧੀਆ ਹੈਂ ਜੀ ਔਰ ਕਿਆ ਬਾਤ ਹੈ, ਮਤਲਬ ਨਵੀਂ ਚੀਜ਼ ਲੱਗੀ ਮੈਂ ਤੇ ਫਸਟ ਟਾਈਮ ਖਾਧੀ ਸੀ।
ਅੱਛਾ, ਅਸੀ ਬਣਾਂਦੇ ਰਹਿਣੇ ਆ ਹੂੰ
ਮੈਂ ਨਹੀਂ ਸਿੱਖਾਂਗਾ ਵੈਸੇ ਇਹ ਚੀਜ਼ ਮੈਂ ਪੁੱਛਾਂਗਾ, ਇਹਨੂੰ ਵੀ ਕਿਵੇਂ ਬਣੂ ਇੱਕ ਵਾਰੀ ਨਾ ਦੁਬਾਰਾ। ਕਰਾਂਗਾ ਵੀ ਇਹ ਕਿਵੇਂ ਬਣਦੀ ਐ।
ਹਾਂਜੀ- ਹਾਂਜੀ, ਜ਼ਰੂਰ- ਜ਼ਰੂਰ ਟਰਾਈ ਕਰਨਾ ਹੋਰ ਦੱਸੋ
ਵਧੀਆ-ਵਧੀਆ ਹੁਣ ਨੂੰ ਆਾਹ ਅਸੀਂ ਤਾਂ ਜੀ ਦੇਖੋ ਐਵੇਂ ਕਹੀਏ ਆਂ ਪਲਾਅ ਬਣਾਏ ਸੀ ਉਹਦੇ ਕੀ ਨਾ ਉਹਦਾ ਸੋਇਆਬੀਨ ਵਲੀ ਪਾ ਕੇ ਤੇ ਆਲੂ ਪਾ ਕੇ ਉਹ ਬਸ ਉਹ ਅਜ ਓਹੀਓ ਮੰਮੀ ਕਹਿੰਦੇ ਉਹੀਓ ਬਣਾਓ ਅੱਜ ਕੀ ਕਹਿੰਦੇ ਇਹਨੂੰ ਪਲਾਅ ਖਾਵਾਂਗੇ ਅੱਜ ਗਰਮੀ ਬੜੀ ਹੈ ਨਾ ਇੱਕ ਵਾਰੀ ਚਾਵਲ ਪਲਾਅ ਜਿਹੜੇ ਖਾਓ ਨਾ ਨਾਲ ਦਹੀਂ
ਗਰਮੀ ਚ ਦੇ ਕੀ ਚਾਵਲ ਹੀ ਅੱਛਾ ਲੱਗਦਾ, ਇੱਕ ਟਾਈਮ ਚਾਵਲ ਖਾਓ ਰੁਡੀ ਨੇ ਤਾਂ ਖਾਸ ਕਰਕੇ ਚਾਵਲ ਹੀ ਅੱਛਾ ਰਹਿੰਦਾ।
ਨਹੀਂ ਕੇਕ ਖਾ ਲੈਂਦੇ ਆ ਚਾਵਲ ਵੈਸੇ ਮੈਂ ਘੱਟ ਹੀ ਖਾਂਦੇ ਸੀ, ਬਾਕੀ ਹੁਣ ਇੱਕ ਟੈਮ ਖਾ ਲਓ ਗਰਮੀ ਕਰਕੇ ਖਾ ਲਈ ਦੇ ਹੁੰਦੇ ਠੀਕ ਰਹਿੰਦਾ।
ਹੂੰ, ਹੂੰ।
ਹੋਰ ਵਧੀਆ ਬਣਾਏ ਸੀ ਸਵਾਦ ਸੀ। ਚਾਵਲ ਨਾਲ ਦਹੀਂ, ਪਕੌੜੀਆਂ ਹੋ ਜਾਣ ਨਾ ਫਿਰ ਉਹ ਜ਼ਿਆਦਾ ਸਵਾਦ ਲੱਗਦੇ ਨੇ।
ਹਮ ਹਮ ਉਹ ਤੇ ਹੈ।
ਕਲਾਸ ਵਧੀਆ ਹੋ ਜਾਂਦਾ ਏ।
ਹਮ ਹਮ
ਨਾਲ ਆਪਣਾ ਨਿੰਬੂ ਅਹ ਨਿੰਬੂ ਪਾਣੀ ਆਪਣਾ ਪਹਿਲੇ ਨਿੰਬੂ ਪਾਣੀ ਪੀ ਰਿਹਾ ਗਰਮੀ ਲੀਕੁਈਡ ਲੀਕੁਈਡ ਪੀਣ ਦਾ ਹੀ ਹਾਂ ਲੀਕੁਈਡ ਪੀਣ ਦਾ ਹੀ ਹੁੰਦਾ ਗਰਮੀ ਵਿੱਚ ਨਿੰਬੂ ਪਾਣੀ। ਛਾਜ ਲੱਸੀ ਉਹ ਜੇੜਾ ਨਾ ਭੁੱਖ ਘਟ ਲੱਗਦੀ ਏ ਰਾਤੀ। ਰਾਤੀ ਹਲਕਾ ਫੁਲਕਾ ਖਾਓ ਅਪਣਾ, ਓਟਸ ਵਗੈਰਾ ਖਾ ਲੋ ਯਾ ਜਿਵੇ ਵੀ ਹੈਗਾ।
ਕਿਉਂਕਿ ਪਾਣੀ ਸਾਰਾ ਦਿਨ ਪਾਣੀ ਵਾਣੀ ਪੀ ਪੀ ਕੇ
ਹਾਂ ਬਾ ਪਾਣੀ ਪੀ ਪੀ ਕੇ ਵੈਸੇ ਹੀ ਬੰਦੇ ਦਾ ਮਨ ਅਕਿਆ ਹੁੰਦੈ। ਸਹੀ ਗਲ ਏ। ਸੋਲ। ਬੰਦਾ ਸਾਰਾ ਦਿਨ ਇੱਕ ਵਾਰੀ ਸਭ ਕੁਛ ਮੰਮੀ ਕੈੰਦੇ ਚਾਹ ਪੀਣੀ ਚਾਈਦੀ ਏ, ਕਰੇਲੇ ਸਗੋਂ ਬਣਾਏ ਕੱਲ ਅ ਆਲੂ। ਕਰੇਲੇ ਉਹ ਫਿਰ ਦਾਲ ਦੇ ਨਾਲ ਚਲ ਜਾਂਦੇ ਨੇ।
ਡਿਸ਼ ਵਗੈਰਾ ਅਛੀ ਅਛੀ ਖਾਣ ਦੇ ਲਗਦਾ ਮੈਨੂੰ।
ਨਹੀਂ ਸ਼ੌਕੀਨ ਤੇ ਵੇਖੋ ਜੀ ਹੁਣ ਖਾਣ ਦਾ ਈ ਹੇਗਾ ਹੋਰ ਕੀ ਕਰਨਾ ਹੈ ਖਾਣਾ ਪੀਣਾ ਹੀ ਹੈਗਾ। ਹੈਗੀ ਏ ਬਾਕੀ ਖਾਣਾ ਐਈਓ ਦੋ ਫੁਲਕੇ ਖਾਣੇ ਜਰਾ ਸਵਾਸ। ਸਬਜੀ ਤੇ ਖਾ ਲਈ ਦੇ ਅਸੀਂ ਲੋਕ ਤੇ ਫੇਰ ਵੀ ਖਾ ਲੈਂਣੇ ਆਂ ਪੰਜਾਬੀ। ਤੇ ਬਾਕੀ ਲੋਕੀ ਤੇ ਮੈਂ ਸਾਬ ਲਾਇਆ। ਬਜ਼ਾਰੀ ਹਿਸਾਬ ਤਾਬ ਈ ਖਾਂਦੇ ਨੇ ਮੇਰੇ ਸਾਬ ਨਾਲ, ਅਸੀਂ ਤੇ ਫੇਰ ਵੀ ਕੋਛ ਨਾ ਕੋਛ ਨਵੀਂ ਨਵੀਂ ਚੀਜ਼ ਬਣਾਂਦੇ ਰੈੰਦੇ ਆਂ ਕਦੀ ਭਰਮਾਂ ਟੀੰਡੇ ਬਣਾ ਲਏ ਤੇ ਕਦੀ ਤੋਰੀ ਬਣਾ ਲਈ ਪਰਸੋ ਚੌਥੇ ਤੋਰੀ ਬਣਾਈ ਸੀ ਬੜੀ ਸਵਾਦ ਬਣਾਈ ਮੰਮੀ ਨੇ
ਹਾਂ ਤੋਰੀ ਬਣਾਂਦੇ ਐ ਲੱਗਦੀ ਮੈ ਕੈਨਾ ਮਜ਼ਾ ਆ ਜਾਂਦਾ ਮੂਔ ਨੀ ਲੈੰਦੀ ਤੋਰੀ ਇਨੀ ਵਧੀਆ ਕਿਆ ਬਾਤ, ਐ ਹੋਰ ਫੇਰ ਹਾਂ ਟਿੰਡੇ ਤੋਰੀ, ਹਾਂ ਘੀਆ ਘੀਏ ਦੀ ਘੀਏ ਦੇ ਵਿਚ ਤੇ ਔ ਅਹ ਕੀ ਕੈੰਦੇ ਨੇ ਓਨੂੰ ਆਪਣਾ ਦਹੀਂ ਚ ਪਾ ਕੇ ਨਾ
ਹਾਂਜੀ ਹਾਂ, ਰੈਤਾ ਬਣਾ ਕੇ।
ਹਾਂ ਔ ਬੜਾ ਵਧੀਆ ਲੱਗਦੈ ਘੀਆ, ਦਹੀਂ ਚ ਹੂੰ। ਓਕੇ ਜੀ, ਓਕੇ ਜੀ, ਫੇਰ ਠੀਕ ਏ ਜੀ ਕਰਨੇ ਆਂ ਫੇਰ ਠੀਕ ਐ ਜੀ ਓਕੇ।